ਭਾਜੀ ਸਤਿ ਸ਼੍ਰੀ ਅਕਾਲ
ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਭਾਜੀ ਠੀਕ ਹੋ
ਵਧੀਆ ਵਧੀਆ ਭਾਜੀ ਤੁਸੀਂ ਸੁਣਾਓ ਸਭ ਵਧੀਆ ਹੋ ਘਾਰ ਗ੍ਰਸਤੀ ਸਭ ਠੀਕ ਹੈ
ਓਕੇ ਭਾਜੀ ਸਬ ਵਧੀਆ, ਮੇਹਰ ਹੈ ਜੀ
ਭਾਜੀ ਚਲੋ ਵਧੀਆ ਗੱਲ ਹੈ ਭਾਜੀ, ਬਹੁਤ ਬਹੁਤ ਵਧੀਆ ਗੱਲ ਹੈ, ਹੋਰ ਸੁਣਾਓ ਦਾਦੀ ਠੀਕ ਹੈ
ਸਭ ਵਧੀਆ ਜੀ ਸਭ ਵਧੀਆ, ਆਪਣਾ ਦਾਦੀ ਦਾਦਾ ਸਭ ਔਕੇ ਐ
ਪਿਛਲੀ ਵਾਰ ਭਾਜੀ ਆ ਮਿਲੋ ਪਤਾ ਲੱਗਿਆ ਸੀ ਦਾਦੀ ਦੇ ਕੀ ਕਿੰਹਦੀ, ਗੋਡੇਆਂ ਚ ਬੜੀ ਦਰਦ ਰਹਿਣ ਲਗ ਗਈ, ਠੀਕ ਹੈ ਨਾ ਭਾਜੀ
ਹਾਂਜੀ ਹਾਂਜੀ ਸ਼ੁਰੂ ਹੋਈ ਸੀ ਦਰਦ ਆਪਨੂੰ ਹਾਂਜੀ ਭਾਜੀ ਸ਼ੁਰੂ ਹੋਈ ਸੀ ਦਰਦ, ਆਪਣਾ ਦਿੱਲੀਓ ਇਲਾਜ ਕਰਾਇਆ ਗੋਡੇ ਪਵਾਏ ਨੇ, ਨਵੇਂ ਪਾਏ ਨੇ ਡਾ ਫਿਰ ਕਹਿੰਦੇ ਨਵੇਂ ਪੈਣਗੇ
ਅੱਛਾ ਅੱਛਾ ਅੱਛਾ ਭਾਜੀ ਅੱਛਾ ਗੋਡੇ ਪਵਾ ਲੇ ਨੇ ਮਤਲਬ, ਯਾ ਪਵਾਣੇ ਨੇ ਹਜੇ
ਹਾਂਜੀ ਭਾਜੀ ਪੁਆ ਲੇਨੇ ਪਾਜੀ ਦੋ ਮੀਨੇ ਹੋ ਗਏ ਨੇ ਪੁਆਈਆ ਹੋ ਗਿਆ ਨੇ ਹੁਣ ਰਿਕਵਰੀ ਵੀ ਚੱਲਦੀ ਪਈ ਵਧੀਆ ਚੱਲਦੀ ਪਈ ਰਿਕਵਰੀ।
ਚਲੋ ਵੱਧੀਆ ਗੱਲ ਅ ਓ ਵੱਧੀਆ ਗੱਲ ਐ ਪਾਜੀ ਤੁਆਡੇ ਡਾਏਰ ਏ ਮਤਲਬ ਆਰਾਮ ਮਿਲਦਾ ਓਨਾ ਨੂੰ ਮਤਲਬ ਪੇਲੇ ਨਾਲੋਂ ਆਰਾਮ ਏ?
ਓ ਪਾਜੀ ਓਨੇ ਦੋ ਮੀਨੇ ਮਤਲਬ ਜਾਨਾ ਓਨੇ ਹਜੇ ਮਸਲ ਜੇੜੇ ਅੰਦਰ ਕੱਟੇ ਨਾ ਹਜੇ ਥੋੜੇ ਜੁੜੇ ਨਈ ਹੋਣਗੇ। ਗੋਡਾ ਅੱਧਾ-ਅੱਧਾ ਆਪਣਾ ਕ ਬੈਂਡ ਹੁੰਦਾ। ਤੇ ਦਰਦ ਹੈਗੀ ਹੈ ਮਤਲਬ ਉਹ ਡਾਕ ਡਾਕਟਰ ਕੇਂਦਾ ਹਜੇ ਹੋਏਗੀ ਕਿਵੇਂ ਦੋ ਮੀਨੇ ਹੋਏ ਨੇ ਪੂਰਾ ਰਿਕਵਰਿੰਗ ਨੂੰ ਛੇ ਮਹੀਨੇ ਲੱਗ ਜਾਣਗੇ।
ਹਾਂਜੀ ਪਾਜੀ ਓ ਤੇ ਹੈ ਗੋਡੇ ਪੇਂਦੇ ਨੇ ਨਾ ਫੇਰ ਟੈਮ ਲੱਗਦਾ ਰਿਕਵਰ ਹੋਣ ਨੂੰ ਬੜਾ ਟਾਈਮ ਲੱਗ ਜਾਂਦਾ ਏ ਛੇ ਮੀਨੇ ਓਨੇ ਘੱਟ ਕੇਆ, ਸਾਲ ਤਾ ਲੱਗ ਈ ਜਾਂਦਾ ਪੂਰਾ ਸਈ ਤਰ੍ਹਾਂ ਰਿਕਵਰ ਹੁੰਦੇ ਹੋਏ। ਤੇ ਨਾਲੇ ਉਤੋਂ ਬੁਰ ਬਜ਼ੁਰਗ ਸ਼ਰੀਰ ਐ ਪਾਜੀ ਟੈਮ ਤੇ ਲੱਗੇਗਾ।
ਚਲੋ ਬਾਬਾ ਮੇਰ ਕਰੇ, ਜਲਦੀ ਹੋ ਜਾਣ ਹੁਣ।
ਚਲੋ ਕੋਈ ਗੱਲ ਨੀ ਹੋ ਹੋਜੇਗਾ ਪਾਜੀ ਹੋਜੇਗਾ ਟੈਸ਼ਨ ਨੀ ਲੈਣੀ ਆਪਣਾ ਕੀ ਕੇਂਦੇ ਪੂਰੀ ਖੁਰਾਕ ਦਾ ਧਿਆਨ ਰੱਖੋ। ਓਨਾਂ ਦੀ, ਸਈ -ਸਈ ਚੀਜ਼ਾਂ ਖਵਾਆ ਪਿਆਏਆ ਕਰੋ ਪਾਜੀ ਤਾ ਕਰਕੇ ਜਲਦੀ ਸਈ ਹੋ ਰਏ ਆ ਵਿਟਾਮਿਨ ਵਗੈਰਾ ਸਈ ਤਰਾ ਦੋ।
ਡਾਕਟਰ ਨੇ ਦਿੱਤੀਆਂ ਦਵਾਈਆਂ ਆਪਣਾ ਕੀ ਕੇਂਦੇ ਨੇ ਡਾਕਟਰ ਕੇਂਦਾ ਏਨੂੰ ਲੋਓ ਵੱਧੀਆ ਰਿਕਵਰੀ ਹੋ ਜਾਏਗੀ ਜਲਦੀ।
ਅੱਛਾ -ਅੱਛਾ -ਅੱਛਾ -ਅੱਛਾ ਚਲੋ ਕੋਈ ਗੱਲ ਨੀ ਪਾਜੀ ਹੋ ਜਾਏਗੀ- ਹੋ ਜਾਏਗੀ। ਟੈਮ ਸਿਰ ਹੋਜੁਗੀ, ਕੋਈ ਗੱਲ ਨੀ। ਹਾਂਜੀ, ਹੋ ਹੋਰ ਸੁਣਾਓ ਪਾਜੀ ਨਵੀ ਤਾਜੀ?
ਹਾ ਬਸ, ਬਸ ਵੱਧੀਆ ਪਾਜੀ ਹੋਰ ਆਪਣਾ ਅੰਬਰਸਰ ਹੋ ਕੇ ਆਏ ਸੀ ਆਪਾ ਸਾਰੇ।
ਅੱਛਾ- ਅੱਛਾ ਹੋਰ ਵੱਧੀਆ ਹੋ ਗਏ ਦਰਸ਼ਨ ਫੇਰ ਪਾਜੀ?
ਹਾਂਜੀ -ਹਾਂਜੀ ਸੋਣੇ ਹੋ ਗਏ ਪਾਜੀ ਦਰਸ਼ਨ ਸੋਣੇ ਹੋ ਗਏ।
ਚਲੋ ਵਧੀਆ ਗੱ ਹਾਂਜੀ ਵਧੀਆ ਭਾਜੀ ਵਧੀਆ ਹੋਰ ਭਾਜੀ ਰੋਟੀ ਖਾਣੀ ਆਜੋ ਖਵਾ ਦਿਓ ਤੁਹਾਨੂੰ।
ਅ ਨਾ ਵਧੀਆ ਹੁਨੇ ਖਾ ਕੇ ਬੈਠੇ ਆ ਸ਼ਕੋ ਸ਼ੱਕੋ ਮੈਂ ਆਨਾ ਫੇਰ ਆਪਣਾ ਕੱਲ ਪਰਸੋਂ ਲਾਵਾਂਗਾ ਚੱ ਕਰ ਤੁਹਾਡੇ ਕੋਲ ਬੜੇ ਦਿਨ ਹੋਗੇ ਨੇ। ਮਿਲਿਆ
ਹਾਂਜੀ ਭਾਜੀ ਮੈਂ ਆਪ ਓਈਓ ਤੁਹਾਨੂੰ ਫ਼ੋਨ ਤਾਂ ਕੀਤਾ ਮੈਂ ਕਿਆ ਪੈਲੇ ਭਾਅਜੀ ਆ ਜਾਂਦੇ ਸੀ ਹੁਣ ਅੱਜ ਕੱਲ ਤੇ ਆ ਈ ਨੀ ਰੇ ਪਤਾ ਨੀ ਨਰਾਜ਼-ਨਰੁਜ ਨੇ ਸ਼ੈਦ ਭਾਅਜੀ ਮੇਰੇ
ਨਾ ਨਾ ਭਾਜੀ ਓ ਦਿਨਾਂ ਕੀ ਕੈਂਦੇ ਨੇ ਬਿਜੀ ਰੈਂਦਾ ਸੀ ਤੁਆਂਨੂੰ ਦੱਸਿਆ ਤਾਂ ਹੈ ਦਾਦੀ ਦੇ ਹੁਨੇ ਗੋਡੇ ਪਾਏ ਨੇ। ਓਨਾਂ ਦੀ ਦਵਾਈਆਂ ਲਿਆਨੀਆ ਹੁੰਦੀਆਂ ਦਿੱਲੀਓ ਦਿੱਲੀ ਚੱਕਰ ਲੱਗਦੇ ਰੈਂਦੇ ਸੀ।
ਹਾਂਜੀ-ਹਾਂਜੀ ਭਾਅਜੀ ਚਲੋ ਕੋਈ ਗੱਲ ਨੀ ਓ ਤੇ ਹੋ ਈ ਜਾਏਗਾ ਠੀਕ ਆ ਸਭ ਵਧੀਆ ਹੋਏਗਾ ਭਾਅਜੀ ਟੈਂਸ਼ਨ ਨੀ ਲੈਣੀ। ਇੰਨੀ ਸਭ ਸਈ ਹੋ ਜੇਗਾ ਭਾਜੀ।
ਹਾਂਜੀ ਭਾਜੀ ਹਾਂਜੀ ਹੋਰ ਆਪਣਾ ਮੁੰਡੇ ਠੀਕ ਨੇ ਤੁਹਾਡੇ?
ਵਧੀਆ ਜੀ ਵਧੀਆ ਦੋਨ ਮੁੰਡੇ ਠੀਕ ਨੇ ਤੁਸੀਂ ਸੁਣਾਓ ਮੁੰਡੇ ਠੀਕ ਨੇ ਭਾਜੀ ਤੁਹਾਡੇ ਠੀਕ ਨੇ? ਹੋਰ ਮੁੰਡੇ ਦਾ ਰਿਜ਼ਲਟ ਵਧੀਆ ਆ ਗਿਆ ਬਾਰਵੀਂ ਦਾ?
ਹਾਂਜੀ ਵਧੀਆ ਆਗਿਆ ਜੀ ਏਟ ਫਾਇਵ ਪਰਸੈਂਟ ਲੈ ਆਇਆ ਨੋਨ ਮੈਕਲ ਚ।
ਚਲੋ ਚਲੋ ਬੋਤ ਵਧੀਆ ਗੱਲ ਐ ਭਾਅਜੀ ਬੜੀ ਵਧੀਆ ਗੱਲ ਤੇ ਹੁਣ ਭਾਜੀ ਅੱਗੇ ਓਦਾ ਕੀ ਬੀਟੈਕ ਕਰਨੀ ਉਨੇ?
ਨਈ ਭਾਅਜੀ ਆਪਣਾ ਕੀ ਕੈਂਦੇ ਨੇ ਡੋਕਟਰ ਐਮ ਬੀ ਬੀ ਐਸ ਪਾਵਾਂਗੇ ਹੁਣ ਡੋਕਟਰ ਬਣਾਣਾ ਉਨੂੰ। ਮ ਮੁੰਡਾ ਕੈਂਦਾ ਪੈਲੇ ਮ ਉਨੂੰ ਕਿਆ ਸੀ ਬੀ ਟੈਕ ਕਰਲਾ ਨੀ ਮੰਨਿਆ ਨੀ ਕੈਂਦਾ ਮੈਂ ਡੋਕਟਰ ਬਣਨਾ ਆਪਣਾ
ਭਾਅਜੀ ਡੋਕਟਰ ਕਿਵੇਂ ਬਨੇਗਾ ਓ ਤੇ ਭਾਅਜੀ ਮੈਡੀਕਲ ਲੈ ਕੇ ਬਨੇਗਾ ਨਾ ਫੇਰ
ਮੈਡੀਕਲ ਤੋਂ ਵੀ ਆਪਣਾ ਓ ਕਰ ਕੈਂਦਾ ਆਪਣਾ ਕੀ ਕੈਂਦੇ ਨੇ ਦੇਖਦਾ ਭਾਅਜੀ ਜੋ ਕਰਦਾ ਹੁਣ ਮੈਨੂੰ ਇੰਨੀ ਨੌਲੇਜ ਨੀ ਐ ਨਾ ਤੁਹਾਨੂੰ ਪਤਾ ਈ ਐ। ਉਹ ਮੁੰਡਾ ਆਪੇ ਕਰਦਾ ਜੋ ਕਰੇਗਾ, ਮੈਂ ਤੇ ਬਸ ਪੈਹੇ ਦੇਣ ਆਲਾ, ਪੈਹੇ ਦੇ ਦਿੰਨਾ।
ਹਾਂਜੀ, ਹਾਂਜੀ-ਹਾਂਜੀ, ਨਹੀਂ ਐਵੇਂ ਨੀ ਨਾ ਹੁੰਦਾ, ਉਹਨੇ ਯਾ ਤਾਂ ਪਾਏ ਉਹਨੇ ਉਹਦੇ ਵਿੱਚ ਰੱਖ
ਸ਼ਾਇਦ ਉਹਨੇ ਭਾਜੀ ਮੈਂ ਤੁਹਾਨੂੰ, ਸ਼ਾਇਦ ਉਹਨੇ ਬੀ-ਟੈਕ ਈ ਕਿਆ ਹੋਨਾ, ਮੈਂ ਤੁਹਾਨੂੰ ਦੱਸਣਾ ਭੁਲ ਗਿਆਂ।
ਅੱਛਾ-ਅੱਛਾ-ਅੱਛਾ, ਚਲੋ ਕੋਈ ਗਲ ਨੀ, ਵਧੀਆ-ਵਧੀਆ ਸਹੀ ਜਗ੍ਹਾ ਲੱਗ ਹੋਵੋ।
ਹਾਂਜੀ। ਹੋਰ ਸੁਣਾਓ, ਵਧੀਆ ਨੇ ਘਰ ਅਪਣਾ ਵਾਈਫ ਠੀਕ ਐ ਤੁਹਾਡੀ ਵਾਈਫ ਵੀ ਓ, ਜੋਬ ਕਰਦੀ ਪਈ ਸੀ, ਮੈਂ ਪਿੱਛੇ ਸੁਣਿਆ?
ਹਾਂ, ਹਾਂਜੀ?
ਮੈਂ ਕਿਹਾ ਤਹਾਡੀ ਵਾਈਫ ਵੀ ਜੋਬ ਕਰਦੀ ਪੀ ਸੀ ਪਿੱਛੋਂ।
ਹਾਂਜੀ-ਹਾਂਜੀ ਭਾਜੀ, ਉਹ ਮਨੇਜਰ ਲੱਗੇ ਹੋਏ ਬੈਂਕ ਵਿੱਚ, ਬੈਂਕ ਵਿੱਚ ਐਚ ਡੀ ਐਫ
ਅੱਛਾ ਭਾਜੀ, ਬਹੁਤ ਵਧੀਆ, ਬਹੁਤ ਵਧੀਆ ਗੱਲ ਐ, ਕਿੰਨੇ ਸਾਲ ਹੋਗੇ ਨੇ?
ਕੀ ਭਾਜੀ?
ਅੰਦਰ ਦੇਖ
ਭਾਜੀ ਤੁਹਾਡੀ ਅਵਾਜ਼ ਕਟਦੀ ਪੀ ਆ, ਭਾਜੀ ਤਿੰਨ ਸਾਲ ਹੋਗੇ ਨੇ। ਤਿੰਨ ਸਾਲ ਹੋਗੇ ਭਾਜੀ, ਤਿੰਨ ਸਾਲ, ਹਾਂਜੀ-ਹਾਂਜੀ, ਹਾਂਜੀ, ਭਾਜੀ। ਹਾਂਜੀ, ਹੋਰ ਸੁਣਾਉ ਭਾਜੀ ਕੰਮ, ਕੰਮ-ਕਾਰ ਕਿੱਦਾਂ ਚੱਲ ਰਿਹਾ ਤੁਹਾਡਾ? ਭਾਜੀ ਮੁੰਡਾ, ਏ ਆਈ ਵਿਚ ਗਿਆਦਾ।
ਏ ਆਈ ਵਿੱਚ?
ਹਾਂਜੀ ਭਾਜੀ।
ਅੱਛਾ ਭਾਜੀ ਬਹੁਤ ਵਧੀਆ ਗੱਲ ਐ, ਬਹੁਤ ਵਧੀਆ, ਹੋਰ ਸੁਣਾਓ ਭਾਜੀ? ਮੈਂ ਸੁਣਿਆ, ਤੁਹਾਡੇ ਮੁੰਡੇ ਨੇ ਅਪਣਾ ਜਿੰਮ-ਜੁਮ ਕਰਕੇ ਬੋਡੀ ਬਣਾ ਲਈ ਏ ਵਧੀਆ?
ਭਾਜੀ ਬਸ ਚਲੇ ਜਾਂਦਾ ਸ਼ਾਮੀ ਚ ਸ਼ੌਂਕ ਪਾਇਆ ਦਾ, ਵਧੀਆ ਸ਼ੌਂਕ ਪਾਇ ਦਾ ਸ਼ਾਮੀ ਚਲੇ ਜਾਂਦਾ। ਘੰਟਾ ਉਹਨੇ ਮਤਲਬ ਲਾਣਾ ਈ ਲਾਣਾ ਮਤਲਬ ਨੇਮ ਹੈਗਾ ਉਹਦਾ ਇੱਕ ਹਿਸਾਬ ਦਾ, ਜੋ ਮਰਜ਼ ਜੀ ਹੋਜੇ, ਜਿੱਥੇ ਮਰਜ਼ੀ ਫਸਿਆ ਹੋਵੇ, ਜਿੰਨਾ ਮਰਜ਼ੀ ਕੰਮ ਹੋਵੇ ਘੰਟਾ ਉਹਨੇ ਜਾਣਾ ਈ ਜਾਣਾ।
ਅੱਛਾ ਭਾਜੀ, ਚਲੋ ਵਧੀਆ ਅਪਨਾ ਕਹਿੰਦੇ ਸ਼ਰੀਰ ਵੱਲ ਧਿਆਨ ਰੱਖਦਾ। ਸਰੀਰ ਜਿੰਨਾ ਵਧੀਆ ਰਹੇ ਨਾ, ਓਨਾ ਵਧੀਆ ਹੁੰਦਾ।
ਹਾਂਜੀ ਭਾਜੀ ਸਹੀ ਗੱਲ ਏ, ਨਾਲੇ ਕੀ ਕਹਿੰਦੇ ਫਿੱਟ, ਫਿੱਟ ਬੰਦਾ ਰਹਿੰਦਾ, ਬਿਮਾਰੀਆਂ ਵਗੈਰਾ ਵੀ ਭਾਜੀ ਫਿਰ ਦੂਰ ਹੀ ਰਹਿੰਦੀਆ।
ਹਾਂਜੀ-ਹਾਂਜੀ ਬਹੁਤ ਵਧੀਆ ਗੱਲ ਐ, ਹਰ ਇੱਕ ਬੰਦੇ ਨੂੰ ਕਰਨੀ ਚਾਹੀਦੀ ਏ ਜਿੰਮ, ਮੈਂ ਤਾਂ ਕਹਿੰਨਾ ਭਾਜੀ।
ਸਹੀ ਗੱਲ ਆ ਭਾਜੀ, ਮੈਂ ਆਪ ਜੁੌਇਨ ਕੀਤੀ ਏ, ਮੁੰਡੇ ਨੇ ਕਰਵਾਈ, ਕਹਿੰਦਾ ਪਾਪਾ ਐਂਵੇ ਬੈਠੇ ਰਹਿੰਦੇ ਓ, ਕਰਿਆ ਕਰੋ ਜੁਨ।
ਹਾਂ ਮੈਂ ਵੀ, ਮੈਨੂੰ ਵੀ ਭਾਜੀ ਦੋ, ਦੋ ਮ੍ਹੀਨੇ ਹੋ ਗਏ ਨੇ, ਜਦੋਂ ਦੇ ਗੋਡੇ ਪਵਾਏ ਨਾ, ਤਦ ਦੀ ਤਾ ਮੈਂ ਵੀ, ਸ਼ੁਰੂ ਕਰ ਲੀਏ ਜਿੰਮ ਤਾ ਆਪਣਾ ਯੋਗਾ ਸਵੇਰੇ- ਸਵੇਰੇ ਯੋਗਾ ਜਾਂਨਾ, ਸ਼ਾਮੀ ਜਿੰਮ ਜਾਨਾ।
ਜੀ ਮੈਂ, ਮੈਡੀਟੇਸ਼ਨ ਵਗੈਰਾ ਅਸੀਂ ਬਹਿਕੇ, ਤੇ ਕੀ ਕਹਿੰਦੇ ਨੇ, ਮੁੰਡਾ ਫਿਰ ਜਿੰਮ ਲੈ ਜਾਂਦਾ।
ਜੀ ਭਾਜੀ ਬਹੁਤ ਵਧੀਆ ਗੱਲ ਆ, ਬਹੁਤ ਵਧੀਆ। ਹਾਂਜੀ-ਹਾਂਜੀ, ਸਗੋਂ ਅਪਣੇ ਤਬੀਅਤ ਨੂੰ ਜਿੰਨੀ ਠੀਕ ਰੱਖੋਗੇ, ਉੰਨਾ ਵਧੀਆ ਰਹਿੰਦਾ ਭਾਜੀ।
ਸਹੀ ਗੱਲ ਏ ਭਾਜੀ, ਅੱਜ ਦੇ ਜਮਾਨੇ'ਚ ਖੁੱਦ ਹੀ ਭਾਜੀ ਅਪਣਾ ਪਹਿਲੇ ਈ ਸੋਚਕੇ ਚੱਲਣਾ ਪੈਂਦਾ। ਬਾਅਦ'ਚੋ ਕੀਨੇ ਦੇਖੀਏ ਬਈ, ਕੀ ਹੁੰਦਾ ਕੀ ਨਹੀਂ, ਸਹੀ ਗੱਲ ਐ ਭਾਜੀ।
ਓਈ ਤੇ, ਬਿਲਕੁਲ ਸਹੀ ਗੱਲ ਕਰਦੇ ਜੇ ਭਾਜੀ।
ਹੋਰ ਭਾਜੀ, ਐਵੇਂ ਕੀ ਕਹਿੰਦੇ ਨੇ, ਫਿੱਟ ਰਹੀਏ ਥੋੜਾ, ਆਪਣਾ ਤਬੀਅਤ ਦਾ ਧਿਆਨ ਰ
ਹਾਂਜੀ, ਹਾਂ, ਹਾਂਜੀ ਭਾਜੀ।
ਹਾਂਜੀ।
ਹੁਣੇ ਮੈਂ ਅਪਣਾ, ਕੀ ਕਹਿੰਦੇ ਨੇ ਬਸ ਵਧੀਆ ਭਾਜੀ, ਆਪਣਾ ਤੁਹਾਨੂੰ ਦੱਸਣਾ ਆਇਆ ਦੱਸਿਆ ਸੀ ਮੈਂ ਦੱਸਣਾ ਨਾ, ਕੀ ਕਹਿੰਦੇ ਨੇ ਆਪਣਾ, ਕੱਲ ਆਪਣਾ ਉੱਥੇ ਜਾਣਾ, ਅਪਨਾ ਦਿੱਲੀ
ਹਾਂਜੀ, ਹਾਂਜੀ।
ਤੇ ਆਪਣਾ ਮੈਂ ਤੁਹਾਨੂੰ ਆਪਣਾ ਫੋਨ, ਫੋਨ ਕਹਿਣਾ ਸੀ ਤੇ, ਤੁਹਾਡੇ ਫੋਨ ਆ ਗਿਆ। ਮੈ ਕਹਿਣਾ ਸੀ ਤੁਸੀਂ ਮੇਰੇ ਨਾਲ ਚਲੋ, ਚਲੋਗੇ?
ਹਾਂਜੀ ਭਾਜੀ ਕੋਈ ਨੀ, ਚਲ ਲੈਂਦੇ ਆ ਆਪਣਾ, ਕੋਈ ਦਿੱਕਤ ਨੀ ਹੈ। ਕਿੰਨੇ ਵਜੇ ਜਾਣੀ ਹੈ ਟ੍ਰੇਨ, ਟ੍ਰੇਨ 'ਚ ਜਾਣਾ ਕਾਰ 'ਚ?
ਕਾਰ 'ਚ ਜਾਣਾ ਭਾਜੀ, ਕਾਰ ਲਿੱਤੀ ਹੈਗੀ ਆ।
ਕੋਈ ਕੋ ਕੋਈ ਦਿੱਕਤ ਨੀ ਭਾਜੀ, ਚੱਲਾਂਗੇ ਜ਼ਰੂਰ ਚੱਲਾਂਗੇ। ਕਿੰਨੇ ਵਜੇ ਨਿਕਲਣਾ ਸਵੇਰੇ?
ਇੱਥੇ ਆਪਣਾ ਸਵੇਰੇ ਆਪਣਾ, ਚਾਰ ਵਜੇ ਜਾਣਾ ਜਿਹੜਾ ਉੱਥੇ ਕੰਮ ਹੈਗਾ, ਦਸ ਵਜੇ ਅਪੁਇੰਟਮੈਂਟ ਹੈਗੀ ਹੈ ਮੇਰੀ।
ਕੋਈ ਗੱਲ ਨੀ ਭਾਜੀ ਚੱਲਿਆਾਂ, ਚੱਲਦੇਿਆ ਪਹੁੰਚ ਜਾਣਗੇ ਵਧੀਆ ਜਗ੍ਹਾ।
ਦਸ ਤੋਂ ਬਾਅਦ ਮਟ- ਮੀਟਿੰਗ, ਮੀਟਿੰਗ ਵੀ ਜਾਣੀ ਹੈ ਇੱਕ
ਹਾਂਜੀ ਕੋਈ ਨੀ ਭਾਜੀ ਚੱਲਾਂਗੇ, ਚੱਲਾਂਗੇ, ਚੱਲਾਂਗੇ ਕੋਈ ਦਿੱਕਤ ਨੀ ਭਾਜੀ।
ਹਾਂਜੀ ਤੁਸੀਂ ਹੋਰ ਮੈਂ ਹੀ ਚੱਲਾਂਗੇ, ਤੁਸੀਂ ਡਰਾਈਵ ਕਰ ਲੈਂਦੇ ਹੋ ਨਾ?
ਹਾਂਜੀ, ਹਾਂਜੀ ਭਾਜੀ ਆਪਾਂ ਉਡਾ ਦਿੰਦੀ ਹੈ ਪੂਰੀ।
ਅੱਛਾ ਭਾਜੀ, ਚਲੋ ਕੋਈ ਨੀ ਭਾਜੀ, ਤੁਸੀਂ ਆਪਣਾ ਕੀ ਕਹਿੰਦੇ ਨੇ, ਮੇਰੇ ਨਾਲ ਚੱਲਣਾ‌ ਸਵੇਰੇ। 'ਤੇ ਆਪਣਾ, ਸਵੇਰੇ ਚਾਰ ਵਜੇ ਚੱਲਾਂਗੇ 'ਤੇ ਛੇ-ਸੱਤ ਵਜੇ ਪਹੁੰਚ ਜਾਂਗੇ, ਉੱਥੇ ਆਪਣਾ ਰੂਮ ਲੈ ਲਾਗੇ। ਰੂਮ ਲੈਂ ਲਾਗੇ।
ਆਨੀ।
ਰੂਮ ਲਾਂਗੇ 'ਤੇ ਆਪਣਾ ਦਸ ਵਜੇ ਕੋਲ ਅਪਾਇੰਟਮੈਂਟ ਦੇ, ਫਿਰ ਬਾਰਾਂ ਵਜੇ ਦੀ ਮੀਟਿੰਗ ਐ, ਬਾਰਾਂ ਵਜੇ ਤੋਂ ਦੋ ਵਜੇ ਤੱਕ ਦੀ ਮੀਟਿੰਗ ਐ। ਦੋ ਵਜੇ ਤੋਂ ਬਾਅ ਜੇਰਾ ਆਪਣਾ, ਡੇਲੀ
ਭਾਜੀ ਰੂਮ, ਰੂਮ ਕੀ ਲੈਣਾ ਉੱਥੇ ਕੀ ਕਹਿੰਦੇ ਨੇ ਮੇਰਾ ਯਾਰ ਦੋਸਤ ਹੈਗਾ, ਉਈਓ ਆਪਣਾ ਕੀ ਕਹਿੰਦੇ ਨੇ ਵਧੀਆ ਘੁਮਾ ਵੀ ਦੇਗਾ, 'ਤੇ ਉਹਦਾ ਉਹ ਹੈਗਾ ਫਾਰਮ ਹਾਊਸ, ਉੱਥੇ ਬੈ ਜਾਗੇ ਆਰਾਮ, ਰੂਮ ਕਰਕੇ ਕੀ ਕਰਨਾ ਜੇ ਭਾਜੀ।
ਚਲੋ ਵਧੀਆ, ਐ ਵੀ ਵਧੀਆ ਹੋ ਗਿਆ ਕੰਮ ਵਧੀਆ ਭਾਜੀ, ਚਲੋ ਉੱਥੇ ਈ ਚਾਲਾਂਗੇ। ਤੁਸੀਂ ਆਪਣਾ ਹਾਂ ਦੋਸਤ ਨੂੰ ਪੁੱਛਣਾ, ਜਿਹੜਾ ਤੁਹਾਡਾ ਫਰੈਂਨਡ ਹੈਗਾ ਨਾ 'ਤੇ ਆਪਣਾ ਉਹਨੂੰ, ਫੋਨ ਕਰਕੇ ਪੁੱਛ ਲੈਨਾ।
ਔਰ ਉਹਨੇ ਕੁਛ ਨੀ ਕਹਿਣਾ ਭਾਜੀ, ਉਹ 'ਤੇ ਬੜਾ ਖੁਸ਼ ਹੋਏਗਾ ਸਗੋਂ, ਉਹ ਕਿੰਨੇ ਦਿਨ ਹੋ ਗਏ ਨਾਲੇ ਮਿਲੇ ਵੀ ਨੀ, ਮਿਲ ਵੀ ਲਾਂਗੇ। ਤੁਹਾਡੀ ਵੀ ਜਾਣ ਕਾਰੀ ਕਰਵਾ ਦਾਂਗਾ, ਮੈਂ ਉਹਦੇ ਨਾਲ। ਬੜਾ ਵਧੀਆ ਬੰਦਾ ਭਾਜੀ, ਫਾਰਮ ਹਾਊਸ ਜੋ ਹੈਗਾ ਉਹਦੇ ਕੋਲ ਆਪਣਾ, ਉ ੳਥੇ ਈ ਬਹਿ ਜਾਗੇ, ਨਾ ਧੋ ਲਾਂਗੇ, ਨਾਣਾ ਹੋਏਗਾ 'ਤੇ ਗਰਮੀ ਵੈਸੇ ਬੜੀ ਹੋਏਗੀ, ਨਾਂ ਲਾਂਗੇ, ਹਾਂਜੀ। ਹਾਂਜੀ ਮੀਟਿੰਗ-ਮੂਟਿੰਗ ਕਰਕੇ, ਥੋੜ੍ਹੀ ਦੇਰ ਅਗਰ ਆਪਣਾ ਕੀ ਕਹਿੰਦੇ ਨੇ, ਉਹ ਦਿਨ ਦਾ ਨਾ ਹੋਏਗਾ। ਆਪਾਂ ਕੱਲ੍ਹ ਦਾ ਰਹਿ ਲਾਂਗੇ ਉੱਥੇ, ਵਰਨਾ ਵਾਪਸੀ ਆ ਜਾਗੇ, ਕੋਈ ਦਿੱਕਤ ਨੀ।
ਹਾਂਜੀ-ਹਾਂਜੀ ਭਾਜੀ, ਕੋਈ ਗੱਲ ਨੀ ਬਿਲਕੁਲ ਸਈ ਗੱਲ ਐ। ਜਿਨ ਤੁਸੀਂ ਕਹੋ, ਉਝ ਕਰ ਲੈਨੇ ਆ ਜੀ।
ਹਾਂਜੀ ਕੋਈ ਗੱਲ ਨੀ ਭਾਜੀ, ਉੱਥੇ ਮੈਂ 'ਤੇ ਕਹਿ ਰਿਹਾ, ਆਪਾਂ ਐ ਇੱਕ ਦਿਨ ਰਹਿ ਲਾਂਗੇ।
ਹਾਂ।
ਹਾਂਜੀ ਭਾਜੀ।
'ਤੇ ਆਪਣਾ ਕੀ ਕਹਿੰਦੇ ਨੇ ਹੁਣ ਜਰਾ ਆਪਣਾ, ਟਰਿੱਪ-ਟਰੁਪ ਵੀ ਆਪਣਾ ਕਰੋ ਭਾਜੀ। ਇਨੇ ਇੰਨੇ ਆ ਇੰਨੇ ਮ੍ਹੀਨੇ ਹੋ ਗਏ ਨੇ, ਫੈਮਿਲੀ ਨਾਲ ਟਰਿਪ ਕਰਿਆ ਆਪਾਂ।
ਹਾਂਜੀ-ਹਾਂਜੀ ਕੋਈ ਗੱਲ ਨੀ ਭਾਜੀ, ਮ ਉਹਦੀ ਕਸੂਲ ਦੀ ਕਰਨੀ ਆ ਭਾਜੀ, ਕਸੂਲ ਜਾਣ 'ਤੇ ਬੜਾ ਮਨ ਐ।
ਚਲੋ ਭਾਜੀ, ਕਸੂਲ ਦੀ ਕਰਨੀ ਆ ਟ੍ਰਿਪ ਆਪਣੀ ਜਿਵੇਂ ਤੁਸੀਂ ਕਹੋ ਉਝ ਉ, ਝ ਆਪ ਦੱਸ ਦੇਣਾ ਕਦੋਂ ਜਾਣਾ? 'ਤੇ ਕੇਵੇਂ-ਕੇਵੇਂ, ਕਿਹੜਾ-ਕਿਹੜਾ ਖਰ ਖੈ ਖਰਚ ਖਰਚਾ ਕਿੰਨਾ ਲੱਗ ਜਾਣਾ ਦੱਸ ਦੇਣਾ ਮੈਨੂੰ।
ਕੋਈ ਗੱਲ ਨੀ ਭਾਜੀ ਦਸ ਦਾਗਾ ਉਣ ਤੁਹਾਨ।
ਹੋਰ ਸੁਣਾਓ ਘਰ ਸਭ ਵਧੀਆ ਨੇ?
ਸਭ ਵਧੀਆ ਭਾਜੀ ਸਭ ਵਧੀਆ ਤੁਸੀਂ ਸੁਣਾਓ?
ਬਸ ਵਧੀਆ, ਦਾਦੀ ਠੀਕ ਰਹਿੰਦੀ ਆ ਹੁਣ ਤਬਿਯਤ ਤੁਬਿਯਤ ਹੋਰ ਠੀਕ ਰਹਿੰਦੀ ਆ ਦਾਦੀ ਦੀ?
ਹਾਂਜੀ-ਹਾਂਜੀ ਜੀ, ਸਭ ਠੀਕ ਸਭ ਠੀਕ ਰਹਿੰਦੇ ਉਣ।
ਚਲੋ ਵਧੀਆ।
ਚਲੋ ਭਾਜੀ ਕੀ ਕਹਿੰਦੇ ਨੇ ਆਪਣਾ ਤੁਹਾਨੂੰ ਮੈਂ ਬਾਦ 'ਚ ਕਰਦਾ ਪਿੱਛੋਂ ਨਾ ਮੈਨੂੰ ਫੋਨ ਆਂਦੇ ਪੇ ਸੀ ਬੁਲਾ ਰੇ ਹੀ।
ਚਲੋ ਦਿਨ ਤੁਹਾਡੇ ਦਿਨ ਜਿਨ ਤੁਹਾਨੂੰ ਵਧੀਆ ਲੱਗਿਆ ਉਝ ਕਰੋ ਤੇ ਆਪਣਾ ਆਪਣਾ ਸੈ
ਆਪਣੀ ਫੰਨ ਦੀ ਪਲੀਜ਼ ਤੁਸੀ ਅਪਡੇਟ ਈ ਰੱਖੋ।
ਠੀਕ ਏ ਜੀ, ਠੀਕ ਏ ਚਲੋ ਠੀਕ ਐ ਜੀ।
ਹਾਂਜੀ, ਭਾਜੀ ਓਕੇ ਮਿਲਦੇ ਆ ਫਿਰ ਭਾਜੀ ਠੀਕ ਆ ਭਾਜੀ। ਹਾਂਜੀ ਓਕੇ।